ਹਾਂਜੀ
ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਵਧੀਆ ਬਸ ਮੈਂ ਵੀ ਵਧੀਆ
ਹੋਰ ਦੱਸੋ ਬਜ਼ਾਰ ਨਹੀਂ ਗਏ ਤੁਸੀਂ
ਬਜ਼ਾਰ, ਨੀ ਧੁੱਪ ਹੀ ਬੜੀ ਹੈ, ਬਜ਼ਾਰ ਜਾਣਾ ਹੁੰਦਾ ਟਾਈਮ ਹੀ ਬਸ ਸ਼ਾਮ ਨੂੰ ਛੇ ਜਾਂ ਸੱਤ ਵਜੇ ਤੱਕ
ਹਾਂਜੀ ਹਾਂਜੀ ਅ ਤੇ ਹੈ, ਵੈਸੇ ਤੁਸੀਂ ਦੱਸੋ ਤੁਸੀਂ ਘਰ ਦੀਆਂ ਬਣੀਆਂ ਚੀਜ਼ਾਂ ਖਾਣਾ ਪਸੰਦ ਕਰਦੇ ਹੋ
ਮੈਂ ਤੇ ਜ਼ਿਆਦਾ ਘਰ ਦਾ ਹੀ ਖਾਣਾ ਪਸੰਦ ਕਰਦੀ ਹਾਂ, ਮੈ ਹਾਂ ਮੈਂ ਬਾਹਰ ਦਾ ਬਹੁਤ ਅਵੋਇਡ ਕਰਦੀ ਆਂ, ਮੈਂ ਘਰੇ ਹੀ ਬਣਾ ਕੇ ਕੇ ਖੁਸ਼ ਹਾਂ, ਮੈਨੂੰ ਘਰ ਦੀਆਂ ਚੀਜ਼ਾਂ ਬਣਾਉਣ ਦਾ ਵੀ ਬੜਾ ਸ਼ੌਕ ਏ ਜਿਵੇਂ ਮੈਂ ਮਤਲਬ ਜਿਵੇਂ ਤੁਸੀਂ ਮਤਲਬ ਕੁਛ ਮੇਰੇ ਕੋਲੋ ਪੁੱਛਣ ਆਏ, ਸਾਂਬਰ ਵੜੇ ਬਾਰੇ ਜਾਂ ਕੋਈ ਵੀ।
ਤੁਸੀਂ ਦੱਸ ਸਕਦੇ ਹੋ, ਤੁਸੀਂ ਵੈਸੇ ਘਰੇ ਕੀ ਕੀ ਬਣਾ ਲੈਂਨੇ ਔ।
ਮੈਂ ਘਰ ਨਾ ਸਾਂਬਰ ਵੜਾ। ਜਿਵੇਂ ਅੱਜ ਕੱਲ੍ਹ ਛੁੱਟੀਆਂ ਏ, ਬੱਚੇ ਘਰ ਨੇ। ਤੇ ਸਾਂਬਰ ਵੜਾ ਬਣਾਉਨੀ ਆਂ, ਸਾਂਬਰ ਦੇ ਵਿੱਚ। ਹਾਂ ਸਾਂਬਰ ਹੁੰਦਾ ਹੈ, ਕਿ ਬ ਉਹ ਹੁੰਦਾ ਅਰਹਰ ਦੀ ਦਾਲ ਹੁੰਦੀ ਹੈ। ਚਨੇ ਦੀ ਤਰਾ ਈ ਹੁੰਦੀ ਹੈ ਪੀਲੀ, ਅਰਹਰ ਦੀ ਦਾਲ। ਤੇ ਉਹਦੇ ਵਿੱਚ ਨਾ, ਅਸੀਂ ਜਿਵੇਂ ਬੈਂਗਣ ਆਲੂ। ਉਹ ਜਿਹੜਾ ਹੁੰਦਾ ਹੈ, ਕੱਦੂ ਪੇਠਾ ਇਹ ਕੱਟ ਕੇ ਨਾ। ਬਰੀਕ -ਬਰੀਕ, ਤੇ ਦਾਲ ਨੂੰ ਪਹਿਲੋਂ‌। ਅੱਛੀ ਤਰ੍ਹਾਂ ਧੋ ਲਿਆ ਅੱਛੀ ਤਰ੍ਹਾਂ ਧੋ ਕੇ ਓਦੇ ਵਿੱਚ ਸਾਰਾ ਸਟਰਚ ਕੱਟ ਕੇ ਤੇ ਉਹ ਮੈਲ ਜਿਹੀ ਗੰਦੀ ਨਿਕਲ ਜਾਂਦੀ, ਸਾਫ਼ ਪਾਣੀ ਹੋ ਗਿਆ। ਫੇਰ ਓਨੂੰ ਅਸੀਂ ਨਾ ਜਿੰਨੀ, ਜਿਵੇਂ ਇੱਕ ਕੋਲੀ ਦਾਲ ਏ ਨਾ ਤੇ ਆਪਾਂ ਓ ਤਿੰਨ ਕੋਲੀਆਂ ਪਾਣੀ ਪਾ ਦਾਂਗੇ। ਤੇ ਓਦੇ ਵਿੱਚ ਜਿਹੜੀਆਂ, ਜਿਵੇਂ ਬੈਂਗਣ ਪੇਠਾ। ਐ ਚ ਜਿਹੜੀਆਂ ਵੀ ਆਈਟਮਾਂ ਸਬਜ਼ੀਆਂ ਕੱਟ
ਹਾਂਜੀ!
ਓ ਪਾਦਾਂਗੇ ਬਰੀਕ-ਬਰੀਕ ਵਾਲੀਆਂ ਗਾਜਰ, ਮਟਰ ਸਭ ਕੁਛ। ਓਦੇ ਵਿੱਚ ਚ ਫੇਰ ਨਮਕ ਪਾ ਦਾਂਗੇ, ਬਸ‌। ਹਲਦੀ ਪਾ ਦਾਂਗੇ, ਓ ਫਿਰ ਵਿਸਲ ਲਗਵਾਣੀਆਂ ਹੁੰਦੀਆਂ। ਵਿਸਲਾਂ ਲਗਵਾ ਕੇ ਪੰਜ -ਚਾਰ, ਓਨੂੰ ਬੰਦ ਹੀ ਰਹਿੰਦੋ। ਫੇਰ ਤੁਸੀਂ, ਓ ਬੜੀ ਗਾੜੀ ਜਿ ਹੋ ਜਾਂਦੀ ਏ। ਗਾੜੀ ਹੋਣ ਤੋਂ ਬਾਅਦ ਓਦੇ ਵਿੱਚ ਤੁਸੀਂ ਪਾਣੀ ਠੰਡਾ ਈ ਪਾ ਦੋ ਤੇ ਓਨੂੰ ਫੇਰ ਤੁਸੀਂ ਗੈਸ ਤੇ ਚੜ੍ਹਾ ਦੋ। ਦੂਜੇ ਪਾਸੇ ਤੁਸੀਂ ਇੱਕ ਕੱਪ ਵਿੱਚ ਇਮਲੀ ਘੋਲ ਲੌ। ਇਮਲੀ ਘੋਲ ਕੇ, ਓਦਾ ਪਾਣੀ ਪਾ ਦੋ। ਤੁਸੀਂ ਅਪ ਪਨੀ ਇਮਲੀ ਦਾ ਪਾਣੀ, ਅਪਨੇ ਸਵਾਦ ਅਨੁਸਾਰ ਪਾਨੈ। ਬਈ ਜਿੰਨਾ ਖੱਟਾ ਲਾਈਕ ਕਰਦੇ ਓ। ਫਿਰ ਓਸ ਤੋਂ ਬਾਦ ਦ ਅਪਾਂ ਲਾਲ ਹਰੀਆਂ ਮਰਚਾਂ ਲਾਲ ਜੇੜੀਆਂ ਹਰੀਆਂ ਮਰਚਾਂ ਲਾਲ ਹੋ ਜਾਂਦੀਐਂ
ਮਤਲਬ ਸਾਬਤ ਈ।
ਉਹ ਲੈਣੀਐਂ। ਹਾਂਜੀ, ਸਾਬਤ -ਸਾਬਤ ਈ। ਓਨਾਂ ਨੂੰ ਤੇਲ ਵਿੱਚ ਪਾ ਕੇ ਨਾ ਇੱਕ ਕੜਛੀ ਤੇਲ ਲੈ ਲੈਣਾ ਓਦੇ ਵਿੱਚ ਇੱਕ ਇੱਕ ਕਟੋ-ਇੱਕ ਪਲੇਟ ਚ ਆਪਾਂ ਪੈਲੋਂ ਸਾਰਾ ਏ ਲਾਲ ਮਰਚਾਂ ਤੇ ਦੂਸਰੀ ਜੇੜੀ ਸਬੂਤੀ ਐ ਤੇ ਹਿੰਗ ਰਾਈ ਜੀਰਾ। ਐ ਸਾਰੀਆਂ ਪਾਣੀਆਂ। ਐ ਸਾਰੀਆਂ ਤੇਲ ਵਿੱਚ ਪਾ ਕੇ ਤੇ ਓ ਤਿੜ ਤਿੜ ਦੀ ਵਾਜ਼ ਆਂਦੀ ਐ। ਰਾਈ ਵੀ ਪਾਣੀ ਐ ਤੇ ਉਸ ਤੋਂ ਬਾਦ ਓਦੇ ਵਿੱਚ ਓ ਨਾਂ ਦੋ-ਚਾਰ ਕੜਛੀਆਂ ਆਪਣੀ ਜੇੜੀ ਦਾਲ ਬਣੀ ਏ ਨਾ ਓ ਪਾ ਦੇਣੀ ਐ ਫੇਰ ਓਨੂੰ ਉਸੇ ਵਿੱਚ ਦਾਲ 'ਚ ਈ ਓਲਟਾ ਦੇਣਾ। ਫੇਰ ਤੁਸੀਂ ਓਨੂੰ ਭਾਵੇਂ ਘੰਟਾ ਰਿੱਜਦਾ ਰੈਣ ਦੇਓ। ਜੇ ਤੁਹਾਨੂੰ ਗਾੜੀ ਲੱਗਦੀ ਏ ਤੇ ਪਤਲੀ ਹੋਰ ਪਾਣੀ ਪਾ ਲੋ। ਏ ਤੇ ਤੁਆਡਾ ਹੋਜੇਗਾ ਸਾਂਬਰ ਤਿਆਰ। ਓਦੇ ਚ ਉਸ ਤੋਂ ਬਾਦ ਕੱਚਾ ਜੀਰਾ ਪਾ ਦੋ, ਸੁੱਕਾ ਧਨੀਆ ਪਾ ਦੋ।
ਠੀਕ ਐ ਜੀ।
ਤੇ ਜੋ ਵੜੇ ਬਣਾਣੇ ਨੇ, ਵੜੇ ਲਈ ਸਾਨੂੰ ਲੈਣੀ ਪਏਗੀ‌ ਮਾਂ ਦੀ ਦਾਲ, ਮਾਂ ਦੀ ਦਾਲ ਜੇੜੀ ਹੂੰਦੀ ਵਾਈਟ ਵਾਲੀ। ਅੱਜ ਕੱਲ ਤੇ ਬਜ਼ਾਰੋਂ ਪਾਊਡਰ ਵੀ ਮਿਲ ਜਾਂਦੈ ਮਾਂ ਦੀ ਦਾਲ ਦਾ। ਓਨੂੰ ਤੁਸੀਂ ਪੋਡਰ ਲੈਣਾ ਤੇ ਓ ਲੈ ਲਓ, ਦਾਲ ਲੈਣੀ ਏ ਤੇ ਓਨੂੰ ਪੀਸ ਲਓ।
ਹਾਂਜੀ।
ਪੀਸ ਕੇ ਓਨੂੰ ਅਸੀਂ ਲੋਗ ਤੇ ਕਿਸੇ ਪਰਾਤ ਜਾਂ ਥਾਲ ਵਿੱਚ ਪਾਨੇ ਆਂ। ਫੇਰ ਓਹਨੂੰ ਅੱਛੀ ਤਰ੍ਹਾਂ ਆਪਣੇ ਹਾਥ ਦੇ ਨਾਲ ਬੀਟ ਕਰਨਾ ਐ। ਪੇਹਲੋਂ ਤੇ ਮਿਕਸੀ ਇੱਚ ਬੀਟ ਕੀਤਾ ਐ ਮਿਕਸੀ ਚੋਂ ਬੀਟ ਕਰਨ ਤੋਂ ਬਾਅਦ ਆਪਣੇ ਹਾਥ ਦੇ ਨਾਲ ਕਰਨਾ ਐ ਓ ਏਂਜ ਸਾਡੀ ਵਾਈਟ ਇੱਕ ਚਾਗ ਜਿਈ ਵਾਂਗੂ ਬਣ ਜਾਏਗਾ ਦਾਲ।
ਠੀਕ ਐ ਜੀ।
ਜੇ ਤੁਸੀਂ ਓਹਨੂੰ ਵੇਖਣਾ ਦਾਲ ਰੈਡੀ ਹੋ ਗਈ ਏ ਜਾਂ ਨਈ ਇੱਕ ਕਟੋਰੀ ਚ ਪਾਣੀ ਲੈਲੋ, ਓਹਦੇ ਚ ਥੋੜ੍ਹੀ ਜਿਹੀ ਦਾਲ ਨੂੰ ਪਾ ਦੋ। ਚਮਚ ਜਿੰਨੀ, ਜੇ ਤੁਹਾਡੀ ਦਾਲ ਤਰ ਗਈ ਏ ਉੱਪਰ ਨੂੰ ਉਪਰ ਉੱਠ ਗਈ ਏ ਤੇ ਤੁਆਡੀ ਸਾਂਬਰ ਅ ਵੜੇ ਵਾਸਤੇ ਦਾਲ ਰੈਡੀ ਏ।
ਹਮ
ਓਹਦੇ ਵਿੱਚ ਤੁਸੀਂ ਹਲਕਾ ਜੇਆ ਜੀਰਾ ਪਾ ਲੋ। ਹਿੰਗ ਦਾ ਪਾਣੀ ਪਾ ਲੋ ਥੋੜ੍ਹਾ ਜੇਆ, ਓਹਦੇ ਨਾਲ ਫੇਰ ਮੈਸ਼ ਕਰਕੇ
ਫੇਰ ਤੁਸੀਂ ਆਪਣੀ ਹਥੇਲੀ ਤੇ ਥੋੜਾ ਜੇਹਾ ਪਾਣੀ ਲਾਨਾ ਏ। ਬੜਾ ਥੋੜ੍ਹਾ, ਓਹਦੇ ਉੱਪਰ ਦਾਲ ਦਾ ਓਹ ਪੇੜਾ ਜੇਹਾ ਬਣਾ ਲੈਣਾ ਏ ਚਮਚ ਦਾ, ਓਹਨੂੰ ਓਨੂੰ ਇੱਕ ਉੁੰਂਗਲ ਦੇ ਨਾਲ ਪ੍ਰੈਸ ਕਰਨਾ ਏ, ਫਿਰ ਓਹੀ ਉਂਗਲ ਨੂੰ ਓਹਦੇ ਵਿੱਚ ਮਾਰ ਕੇ ਉਹਨੂੰ ਫ ਔਰ ਕੜਾਈ ਚ ਪਾ ਦੇਣਾ ਏ ਤੇਲ ਵਾਲੀ ਜੇਹੜੀ ਕੜਾਈ ਰੱਖੀ ਹੋਈ ਏ, ਉਹ ਸੁਰਾਖ ਜੇਆ ਬਣ ਜਏਗਾ, ਓਹ ਵੈਸੇ ਕੰਟਰੋਲ ਬੋਹਤ ਔਖਾ ਕਈਆਂ ਕੋਲ ਹੁੰਦਾ ਏ। ਜੇ ਤੁਹਾਡੇ ਕੌਲੋਂ ਐਸ ਤਰ੍ਹਾਂ ਦਾ ਏਹ ਮੋਅਰੀ ਵਾਲਾ ਨਈ ਬਣਦਾ ਵੜਾ ਫਿਰ ਤੁਸੀਂ ਔਲ ਰੈਡੀ ਔਦੀਆਂ ਤੁਸੀਂ ਗੋਲ ਵੈਸੇ ਈ ਲੱਡੂ ਤਲ ਸਕਦੇ ਔ। ਤੇ ਖਾਣ ਦੇ ਵਿੱਚ ਤੁਹਾਨੂੰ ਓਹ ਸਾਂਬਰ ਵੜਾ ਹੀ ਸਵਾਦ ਦਏਗਾ, ਜਿੜ ਓਹਦੇ ਨਾਲ ਤੁਸੀਂ ਨਾਰੀਅਲ ਦੀ ਚਟਨੀ ਬਣਾਣੀ ਏ ਓਹ ਬਣਾ ਲੋ, ਦੂਸਰੀ ਚਨੇ ਦੀ ਜੇ ਬਣਾ ਲਓ, ਸੌਸ ਨਾਲ ਰੱਖ ਲੋ। ਤੇ ਉਹਦੇ ਵਿੱਚ ਤੁਸੀਂ ਫੇਰ ਮਿਕਸ ਕਰ ਲਓ ਜੋ ਵੀ ਤੁਹਾਨੂੰ ਲਾਈਕ ਕਰਦੇ ਔ ਤੁਸੀਂ।
ਠੀਕ ਏ ਜੀ।
ਤੁਹਾਡ ਖੱਟਾ ਮਿੱਠਾ ਵੇਖ ਲੋ ਸਾਰਾ ਆਪੇ ਈ ਤੁਹਾਡੇ ਉਹ ਬੁਰਾ ਹੋ ਜਾਏਗਾ ਸਵਾਦ। ਨਮਕ ਕਾਟ ਏ, ਵਾਧ ਏ ਓਹ ਤੇ ਤੁਹਾਨੂੰ ਆਪਣੇ ਸਵਾਦ ਅਨੁਸਾਰ ਵੇਖਣਾ ਪਏਗਾ। ਤੇ ਵੜੇ ਦਾ ਤੇ ਐਹ ਵੇ ਬੜਾ-ਬੜਾ ਹੀ ਸੌਖਾ ਏ ਬਣਾਨਾ। ਨਈ ਬਣੇਆ ਤੁਹਾਡੇ ਕੋਲ ਸੁਰਾਖ ਵਾਲਾ ਤੇ ਤੁਸੀਂ ਉਹਨੂੰ ਐਸੇ ਈ ਗੋਲ ਜੇਹਾ ਲੱਡੂ ਜੇਹਾ ਬਣਾ ਲੋ। ਜਿਵੇਂ ਚਾਟ ਵਾਲੇ ਲੱਡੂ ਨੀ ਹੁੰਦੇ ਐਸ ਰ੍ਹਾਂ ਦਾ। ਉਹ ਹੋਰ ਸੌਖਾ ਬਣ, ਉਹ, ਉਹ ਤੁਸੀਂ ਅਗਰ ਦਾਲ ਦੇ ਵਿੱਚ ਜਿਰੋ ਸਰਵ ਕਰਨਾ ਏ
ਹਾਂਜੀ।
ਕਟੋਰੀ ਵਿੱਚ ਦਾਲ ਪਾਓ ਜੇਹੜੀ ਸਾਂਬਰ ਵਾਲੀ ਬਣੀ ਏ।
ਹਾਂਜੀ।
ਔਂਦੇ ਵਿੱਚ ਵੜਾ, ਏਹ ਵੜਾ ਪਾ ਦੋ ਇੱਕ ਪਾ ਦੋ, ਦੋ ਪਾ ਦੋ। ਉਹਦੇ ਉੱਪਰ ਹ-ਹ ਸੋਸ ਪਾ ਦੋ ਜੋ ਵੀ ਫੇਰ ਬਾਕੀ ਨਾਰੀਅਲ ਦੀ ਚਟਨੀ ਐਕਸਟਰਾ ਰੱਖ ਲੋ। ਤੇ ਉਹ ਫਿਰ ਤੁਹਾਡਾ ਮਤਲਬ ਰੈਡੀ ਹੋ ਜੇਗਾ।
ਠੀਕ ਹੈ ਜੀ। ਵੈਸੇ ਤੁਸੀਂ ਫੇਰ ਸਾਰਾ ਕੁੱਝ ਘਰੇ ਬਣਾ ਕੇ ਖਾਣੇ ਹੋ ਕੇ ਬਾਹਰੋਂ ਵੀ ਕੁੱਝ ਖਾ ਲੈਣੇ ਹੋ?
ਕਦੇ ਜਿਵੇਂ ਹੁਣ ਬੱਚੇ ਲੈਣ ਬਾਹਰ ਦਾ ਤੇ ਹਲਕਾ ਜਿਹਾ ਟੇਸਟ ਕਰ ਲੈਣਾ। ਬਾਹਰ ਦਾ ਤੁਸੀਂ ਕਦੇ ਸਾਂਭਰ ਖਾ ਕੇ ਦੇੇਖੋ। ਮੇਰਾ ਤੇ ਮੂੰਹ ਚ ਨੀ ਪਾਣੀ ਦਾ ਦਿਲ ਕਰਦਾ ਕੇ ਕਾਰਦਾ ਏਨਾ
ਕਿਉਂਕਿ ਘਰੇ ਦੇਖੋ ਆਪਾਂ ਪੂਰੇ ਸਾਫ-ਸੁਥਰੇ ਤਰੀਕੇ ਨਾਲ ਬਣਾਉਣੇ ਆ ਹਨਾ ਹਾਂਜੀ-ਹਾਂਜੀ, ਹਰੇਕ ਚੀਜ਼ ਨੂੰ ਪਹਿਲਾਂ ਆਪਾਂ ਤੋਦੇ ਆ ਤੋ ਸਵਾਰ ਕੇ ਫੇਰ ਕਿਤੇ ਜਾ ਕੇ ਆ ਆਪਾਂ ਉਹਨੂੰ ਖਣ ਖਾਣ ਵਾਸਤੇ
ਬਿਲਕੁਲ-ਬਿਲਕੁਲ ਉਹਦਾ ਤੁਸੀਂ ਟੇਸਟ ਅਲੱਗ ਹੋ ਜੇ ਗਾ ਉਹਦੀ ਖੁਸ਼ਬੂ ਵੀ ਅਲੱਗ ਜੇ। ਉਹਦੀ ਖੁਸ਼ਬੂ ਵੀ ਅਲੱਗ ਹੋ ਜਾਂਦੀ ਏ ਇਹਦੇ ਵਿੱਚ ਤੁਸੀਂ ਬਹੁਤਾ ਕੜੀ-ਪੱਤਾ ਨਾਲ ਵਰਤੋ ਜ਼ਰੂਰ। ਕੜੀ-ਪੱਤੇ ਦੇ ਨਾਲ ਫਲੇਵਰ ਅਲੱਗ ਹੀ ਆਦੈ ਤੁਸੀਂ ਇਹਦੇ ਵਿੱਚ ਜਿਵੇਂ ਕੜੀ-ਪੱਤਾ ਪਾ ਦੋ ਸਾਂਬਰ ਬਣਾਉਣ ਵਾਲੇ ਚ ਵੀ ਕੜੀ-ਪੱਤਾ ਪਾ ਦੋ ਔਰ ਜਿਦੋਂ ਅ ਜਿਹੜਾ ਵੜੇ ਬਣਾਏ ਹੋਏ ਉਹਦੇ ਵਿੱਚ ਵੀ ਤੁਸੀਂ ਬਰੀਕ ਕਰਕੇ ਜਾਂ ਬਰੀਕ-ਬਰੀਕ ਕੁਤਰ ਕੇ ਪਾ ਸਕਦੇ ਹੋ। ਹਰਾ ਤਨੀਆ ਪਾ ਸਕਦੇ ਹੋ ਜਿਵੇਂ ਦਾ ਵੀ ਤੁਹਾਨੂੰ ਮਤਲਬ ਅੱਛਾ ਲੱਗੇ ਕਈਆਂ ਨੂੰ ਨਹੀਂ ਚੰਗਾ ਲੱਗਦਾ ਹਨਾ ਤੇ ਕਈਆਂ ਨੂੰ ਅੱਛਾ ਬੜਾ ਲੱਗਦਾ ਐ।
ਕਿਉਂਕਿ ਬਾਹਰ ਲੀਆਂ ਚੀਜ਼ਾਂ ਦੇਖੋ ਹਨਾ ਬਾਹਰ ਲੀਆਂ ਚੀਜ਼ਾਂ ਚ ਆ ਆਪਾਂ ਨੂੰ ਪਤਾ ਵੀ ਨੀ ਹੁੰਦਾ ਵੀ ਮੱਖੀਆਂ, ਮੱਛਰ ਕਿੰਨਾ ਕੁਛ ਬੈਠਦਾ ਉਹਦੇ ਉੱਪਰ ਤੇਲ ਵੀ ਦੇਖੋ ਉਹੀ ਵਾਰ-ਵਾਰ ਹਾਂਜੀ-ਹਾਂਜੀ। ਘਰੇ ਆਪਾਂ ਬਿਲਕੁਲ ਸਾਫ਼-ਸੁਥਰੀ ਬਣਾਨੇ, ਵੈਸੇ ਤਾਂ ਸਭ ਤੋਂ ਜਿਆਦਾ ਤਾਂ ਘਰ ਦੀਆਂ ਚੀਜ਼ਾਂ ਹੀ ਖਾਣੀਆਂ ਚਾਹੀਦੀਆਂ ਕਿਉਂਕਿ ਉਹ ਆਪਣੀ ਸਿਹਤ ਤ ਚਲ ਈ ਵੀ ਵਧੀਆ ਹੁੰਦੀਆਂ ਹਾਂਜੀ-ਹਾਂਜੀ। ਬਾਹਰਲੀਆਂ ਚੀਜ਼ਾਂ ਦੇਖੋ ਧੂੜ-ਮਿੱਟੀ ਵੀ ਕਿੰਨੀ ਪੈਂਦੀ ਆ ਉਹਨਾਂ ਤੇ ਹਨਾ।
ਇਹਦੇ ਨਾਲ ਤੁਸੀਂ ਸਾਂਬਰ ਵੜਾ ਜਿਵੇਂ ਬਣਾਇਆ ਜੇ ਤੁਹਾਡੀ ਇਡ ਨਾਲ ਇਡਲੀ ਪਈ ਏ ਇਡਲੀ ਸੂਜੀ ਵਾਲੀ ਬਣਾ ਲਓ ਤੁਸੀਂ ਇਡਲੀ ਦਹੀਂ ਵਿੱਚ ਜਿਵੇਂ ਦਹੀਂ ਚ ਸੂਜੀ ਪਾ ਕੇ ਤੇ ਆਪਣਾ ਅੱਧਾ ਘੰਟਾ, ਘੰਟਾ ਰੱਖ ਲਓ ਉਸ ਤੋਂ ਬਾਅਦ ਉਹਨੂੰ ਤੇ ਕਿਸੇ ਕਟੋਰੀਆਂ ਦੇ ਵਿੱਚ ਪਾ ਕੇ ਔਨੂੰ ਇੱਕ ਕੜਾਹੀ ਵਿੱਚ ਗਰਮ ਪਾਣੀ ਪਾਲੋ ਉਹ ਕਟੋਰੀਆਂ ਨੂੰ ਉਸ ਕੜਾਹੀ ਵਿੱਚ ਰੱਖ ਕੇ ਉੱਪਰ ਜਾਲੀ ਰੱਖ ਦਓ ਜਾਲੀ ਰੱਖ ਕੇ ਉਹਨੂੰ ਉੱਪਰੋਂ ਟੱਕ ਟੱਕਣ ਰੱਖਦੋ ਤੇ ਉਹ ਤੁਹਾਡੀ ਪੂਰੇ ਜੇ ਕੜਾਹੀ ਚ ਬਣਾਦੇ ਹੋ ਤੇ ਪੰਜ-ਸੱਤ ਮਿੰਟ ਸੱਤ ਕ ਮਿੰਟ ਲੱਗਣਗੇ। ਤੇ ਜੇ ਮਾਈਕ੍ਰੋਵੇਵ ਚ ਬਣਾਦੇ ਹੋ ਤੇ ਪੂਰੇ ਚਾਰ ਮਿੰਟ ਲੱਗਦੇ ਨੇ ਉਹ ਵੀ ਇਸੇ ਸਾਂਬਰ ਦੇ ਨਾਲ ਹੀ ਖਾਈ ਜਾਂਦੀ ਏ ਬੜੀ ਵਧੀਆ ਉਹ ਵੀ ਬਹੁਤਾ ਟੇਸਟ ਏ ਬਾਕੀ ਚਟ ਆਲਰੇਡੀ ਸਾਂਬਰ ਵਾਲੀਆਂ ਵੀ ਤਿਆਰ ਏ ਸੋ ਏਮ ਇਡਲੀ ਦੀ ਤਿਆਰ ਕਰਨੀਆਂ। ਹਾਂ ਏਹ ਵੇ ਕੜੀ-ਪੱਤਾ ਜ਼ਰੂਰ ਵਰਤੋ ਕੜੀ-ਪੱਤੇ ਦੇ ਨਾਲ ਫਲੇਵਰ ਬੜਾ ਬੱਛਾ
ਹਾਂਜੀ ਨੀ ਵੈਸ, ਵੈਸੇ ਵੀ ਆਪਾਂ ਜੇਕਰ ਜਿਹੜੇ ਚੀਜ਼ਾਂ ਘਰ ਵਿੱਚ ਵਰਤਦੇ ਹਾਂ ਉਹਨਾਂ ਨਾਲ ਉਹਨਾਂ ਨੂੰ ਉਹਨਾਂ ਨਾਲ ਆਪਣੀ ਸਿਹਤ ਨੂੰ ਵੀ ਕੋਈ ਦਿੱਕਤ ਨੀ ਹੁੰਦੀ ਹਨਾ, ਕੋਈ ਵੀ ਮਰੀ ਖਰਾਬੀ ਨੀ ਕਰਦੀਆ ਜਿਹੜੀਆਂ ਬਾਹਰਲੀਆਂ ਚੀਜ਼ਾਂ ਬਾਹਰ ਦੇਖੋ ਮਸਾਲੇ ਹੀ ਇੰਨੇ ਤੇਜ਼ ਪਾਉਂਦ ਦੇ ਆ ਹੁਨ ਜਿਹਦੇ ਕਰਕੇ ਆਪਣੇ ਸਰੀਰ ਵਿੱਚ ਕ ਕਾਫ਼ੀ ਚੀਜ਼ਾਂ ਐਵੇਂ ਦੀਆਂ ਜਿਹੜੀਆਂ ਪਚ ਜਾਂਦੀਆਂ ਕਾਫ਼ੀ- ਕਾਫੀ ਚੀਜ਼ਾਂ- ਪਚਦੀਆਂ ਵੀ ਨੀ। ਉਹਦੇ ਕਰਕੇ ਦੇਖੋ ਸਰੀਰ ਨੂੰ ਨੁਕਸਾਨ ਤਾਂ ਅਪਣੇ ਨੂੰ ਹੁੰਦਾ ਪਰ, ਦੇਖੋ ਇੱਕ ਸਵਾਦ ਹੁੰਦਾ।
ਹਾਂ, ਜੀਭ ਦਾ ਸਵਾਦ। ਬਾਜ਼ਾਰ ਦੀ ਚੀਜ਼ ਤੇ ਸਵਾਦ ਬੜੀ ਸਾਨੂੰ ਲੱਗਦੀ ਆ। ਉਹ, ਉਹ ਤੇ-
ਪਰ, ਆਪਾਂ ਉਹਨਾਂ ਚੀਜ਼ਾਂ ਵ ਹਾਂਜੀ, ਪਰ ਆਪਾਂ ਉਹਨਾਂ ਚੀਜ਼ਾਂ ਨੂੰ ਨੁਕਸਾਨ ਨਹੀਂ ਵੇਖਦੇ। ਬਸ, ਆਪਦੀ ਜੀਵ- ਦਾ ਸਵਾਦ ਵੇਖਦੇ ਆ ਵੀ ਸਾਨੂੰ ਸਵਾਦ ਆਂਦਾ। ਹਾਂਜੀ -ਹਾਂਜੀ
ਫੇਰ ਜਿਹੜੇ ਨੇ ਬੱਚੇ ਤੇ ਭੱਜ -ਭੱਜ ਕੇ ਜਾਂਦੇ ਨੇ।
ਹਾਂਜੀ, ਚਲੋ ਠੀਕ ਹੈ ਫੇਰ ਮੈਂ ਤੁਹਾਡੇ ਨਾਲ ਬਾਅਦ ਵਿੱਚ ਗੱਲ ਕਰਾਂ ਜੀ?
ਹਾਂਜੀ, ਅੱਛਾ ਜੀ ਬਹੁਤ ਅੱਛਾ ਲੱਗਾ ਹੈ। ਸਤਿ ਸ੍ਰੀ ਅਕਾਲ, ਬਹੁਤ ਹੀ ਅੱਛਾ ਲੱਗਾ ਮੈਨੂੰ ਮਿਲ ਕੇ। ਠੀਕ ਹੈ ਜੀ, ਓਕੇ ਬਾਏ।